ਸ਼ਸ਼੍ਰੀ ਕਾਲ।
ਸਸ਼੍ਰੀ ਅਕਾਲ ਜੀ, ਸਸ਼੍ਰੀ ਅਕਾਲ।
ਹੋਰ ਵੀਰ ਜੀ ਕੀ ਹਾਲ ਐ? ਠੀਕ ਓ।
ਵਧੀਆ ਜੀ ਤੁਸੀਂ ਸੁਣਾਓ?
ਬਸ ਕੁਛ ਨੀ, ਹੋਰ ਘਰ ਸਾਰੇ ਠੀਕ ਨੇ? ਮੰਮੀ ਪਾਪਾ ਭਰਜਾਈ ਠੀਕ ਏ ਸਾਰੇ?
ਹ ਸਾਰੇ ਵਦੀਆਂ ਨੇ।
ਹਾਂਜੀ ਵੀਰ ਜੀ ਮੈ ਨਾ ਤੁਹਾਡੇ ਕੋਲ ਪੁੱਛਣਾ ਸੀ, ਮੇਰਾ ਨਾ ਜੇੜਾ ਪਾਸਪੋਰਟ ਹੈਗਾ ਐ, ਓ ਨਾ ਮੈ ਬਣਵਾਇਆ ਸੀ ਆ ਪਨਾ ਦੋ ਹਜਾਰ ਸੋਲ੍ਹਾ ਚ ਬਣਵਾਇਆ ਸੀ, ਤੇ ਹੁਣ ਦੋ ਹਜਾਰ ਛੱਬੀ ਦੇ ਵਿੱਚ ਹੁਣ ਐਕਸਪਾਇਰ ਹੋ ਗਿਆ ਸੀ। ਦਸ ਸਾਲ, ਬਾਦ ਰੀਨਿਊ ਕਰਨਾ ਪੈਂਦਾ ਏ ਨਾ, ਤੇ ਫੇਰ
ਮੇਰਾ ਤੇ, ਤੁਸੀ ਕੈ ਲੋ ਦਸ ਸਾਲ ਪੂਰੇ ਹੋ ਗਏ ਸੀ ਤੇ ਮੈਂ ਰੀਨਿਊ ਕਰਵਾਨਾ ਸੀ ਤੁਸੀਂ ਮੈਨ ਜਰਾ ਪ੍ਰੋਸੀਜਰ ਦੱਸੋਗੇ? ਬੀ ਮੈ ਕਿਵੇਂ ਓਨੂੰ, ਰੀਨਿਊ ਕਿਵੇਂ ਹੋਏਗਾ ਮਤਲਬ ਓ ਡੇਟ ਲੰਘ ਗਈ ਏ ਏਕ ਡੇਟ ਦਿੱਤੀ ਹੁੰਦੀ ਏ ਨਾ, ਬੀ ਤੁਸੀਂ ਦੋ ਫਰਵਰੀ ਦੋ ਹਜਾਰ ਛੱਬੀ ਤੋਂ ਪੈਲੇ-ਪੈਲੇ ਕਰਾ ਲੈਨਾ ਓ ਮੇਰੀ ਡੇਟ ਨਿਕਲ ਚੁੱਕੀ ਏ, ਤੁਸੀ ਐ ਕੈ ਲੋ।
ਕੋਈ ਗੱਲ ਨੀ ਜੇ ਪਾਸਪੋਟ ਖਤਮ ਹੋਗਿਆ, ਕੋਈ ਦਿੱਕਤ ਨੀ ਹੈਗੀ ਠੀਕ ਐ ਭਾਵੇਂ ਤੁਸੀਂ ਦੋ ਸਾਲ ਬਾਦ, ਤਿੰਨ ਸਾਲ ਬਾਦ ਕਦੋਂ ਮਰਦੀ ਕਰਾ ਸਕਦੇ ਓ।
ਹਾਂਜੀ।
ਠੀਕ ਐ, ਤੇ ਓਦੇ ਆਸੇ ਤੁਹਾਨੂੰ ਪਾਸਪੋਟ ਚਾਈਦਾ ਏ ਠੀਕ ਐ, ਅਧਾਰ ਕਾਡ ਚਾਈਦਾ ਐ ਓਰ ਟੈਂਨਥ ਦਾ ਸਰਟੀਫਿਕੇਟ ਦੀ ਫੋਟੋ ਕੋਪੀ ਚਾਈਦੀ ਐ।
ਅੱਛਾ ਜੀ।
ਠੀਕ ਐ ਜੀ ਐ ਡੋਕੋਮੈਂਟ ਤੁਸੀਂ ਮੈਨ ਦੇਨੇ ਐ ਅਸੀ ਓਨਲਾਈਨ ਪ੍ਰੋਸੈਸ ਕਰਾਂਗੇ ਜੀ
ਅੱਛਾ ਜੀ, ਬਸ ਇੰਨਾ ਕੁਛ ਈ ਚਈਦਾ ਐ ਮੈਨ ਤੇ ਲੱਗੇਆ ਜਿਵੇਂ ਨਾ ਮੈਨੂੰ ਪਾਸਪੋਟ ਬਨਾਨ ਆਸਤੇ ਜਿੰਨੀ ਫੋਰਮੈਲਟੀਜ਼ ਸਾਰੀਆਂ ਕਰਨੀਆਂ ਪੈਂਦੀਆਂ ਸੀ, ਓ ਸਾਰੀਆਂ ਫੋਰਮੈਲਟੀਜ਼ ਕਰਨੀਆਂ ਪੈਨਗੀਆਂ।
ਨਈ ਕੁਜ ਨਈ, ਨਈ ਐਸੇ ਕੋਈ ਗੱਲ ਨਈ ਹੈਗੀ, ਜੋ ਡੋਕੋਮੰਟ ਤੂਸੀ ਸਾਨੂ ਦੋਗੇ ਨਾ ਕਾਗਜ ਦੋਗੇ ਸਾਨੂੰ ਓ ਕਾਗਜ ਨੂੰ ਆਪਾਂ ਓਨਲਾਈਨ ਕਰਾਂਗੇ ਤੁਆਡਾ ਨਾਮ, ਡੇਟ ਔਫ ਬਰਥ ਜੋ ਮੈਚ ਕਰਦੀ ਹੋਏਗੀ ਪਾਸਪੋਟ ਦੇ ਨਾਲ਼, ਅਧਾਰ ਕਾਡ ਓਰ ਪਾਸਪ ਥੋੜ੍ਹੀ ਮੈਚ ਹੋਣ ਚਾਈਦੀ ਐ।
ਅੱਛਾ ਜੀ।
ਡੇਟ ਓਫ ਬਰਥ, ਨਾਮ, ਫਾਦਰ ਨੇਮ, ਹਸਬੇਂਡ ਨੇਮ ਸਾਰੇ ਮੈਚ ਹੋਣੇ ਚਾਈਦੇ ਨੇ ਠੀਕ ਐ ਜੀ ਮੈਚ ਹੋਣ ਤੋਂ ਬਾਅਦ ਅਸੀਂ ਔਨਲਾਈਨ ਅਪਲਾਈ ਕਰਾਂਗੇ ਔਨਲਾਈਨ ਬਾਅਦ ਅਪਾਇੰਟਮੈਂਟ ਮਿਲਦੀ ਐ ਹਫਤੇ ਦਸ ਦਿਨ ਬਾਅਦ ਅਪੋਇੰਟਮੈਂਟ ਮਿਲਦੀ ਹੈ ਤੁਸੀਂ ਉੱਥੇ ਜਾ ਕੇ ਪਾਸਪੋਟ ਆਫਿਸ ਜਾ ਕੇ ਤੁਸੀਂ ਉੱਥੇ ਓਨਾ ਨੂੰ ਡਾਕੂਮੈਂਟ ਦਿਖਾਣੇ ਨੇ ਠੀਕ ਐ ਜੀ। ਐਦੀ ਜਿਹੜੀ ਸਰਕਾਰੀ ਫੀਸ ਹੁੰਦੀ ਐ ਜੀ ਪੰਦਰਾਂ ਸੌ ਸਰਕਾਰੀ ਫ਼ੀਸ ਹੁੰਦੀ ਐ।
ਅੱਛਾ ਜੀ ਇੱਕ ਬੰਦੇ ਦੀ ਹੁਣ ਜਿਵੇਂ ਮੇ ਵੀ ਹੋ ਗਿਆ ਐਕਸਪਾਇਰ ਤੇ ਹਸਬੈਂਡ ਦਾ ਵੀ ਹੋ ਗਿਆ ਤੇ ਮੇਰੀ ਕੁੜੀ ਦਾ ਵੀ ਹੋ ਗਿਆ।
ਹਾਂਜੀ। ਐਸੇ ਨਾ ਤੁਹਾਡਾ ਤੇ ਤੁਹਾਡੇ ਹਸਬੈਂਡ ਦਾ ਜਿਹੜਾ ਹੋਇਆ ਤੇ ਉਹਦੀ ਸਰਕਾਰੀ ਫੀਸ ਪੰਦਰਾਂ ਸੌ ਹੈ। ਇਹ ਗੁੜੀਆ ਛੋਟੀ ਹੈ ਚੌਦਾਂ ਸਾਲ ਤੋਂ ਛੋਟੀ ਹੈਗੀ ਹੈ ਤੇ ਉਹਨਾਂ ਦੀ ਫੀਸ ਲੱਗੇਗੀ ਹਜ਼ਾਰ ਰੁਪਏ।
ਅੱਛਾ ਜੀ।
ਉਹਨਾਂ ਦੀ ਹਜ਼ਾਰ ਰੁਪਏ ਫੀਸ ਲੱਗੇਗੀ ਠੀਕ ਹੈ ਜੀ ਜੇ ਚੌਦਾਂ ਸਾਲ ਦੇ ਉੱਤੇ ਹੋ ਗਏ ਨੇ। ਠੀਕ ਹੈ ਫਿਰ ਉਹ ਚ ਤੁਹਾਨੂੰ ਓਪਸ਼ਨ ਹੁੰਦੀ ਹੈ ਤੁਸੀਂ ਪੰਜ ਸਾਲ ਦਾ ਬਣਾਉਣਾ ਚਾਹੁੰਦੇ ਹੋ ਪਾਸਪੋਰਟ ਜਾਂ ਦਸ ਸਾਲ ਦਾ ਜੇ ਦਾਸ ਸਾਲ ਦਾ ਬਣਵਾਓਗੇ ਤੇ ਸਰਕਾਰੀ ਫੀ, ਪੰਦਰਾਂ ਸੌ ਲੱਗੇਗੀ ਜੇ ਤੁਸੀਂ ਪੰਜ ਸਾਲ ਦਾ ਬਣਾਂਦੇ ਓ ਫੇਰ ਤੁਸੀ, ਅਪ ਤਾਂ ਫ਼ੀਸ ਲੱਗੇਗੀ ਹਜਾਰ ਰਪੇ ਲੱਗੇਗੀ। ਜੇ ਬੱਚਾ ਮਾਈਨਰ ਜਿਵੇਂ, ਸ ਜਿਵੇਂ ਪੰਜ ਸਾਲ ਤੋਂ ਘੱਟ ਬੱਚਾ ਹੈਗਾ ਏ, ਤੇ ਓਨਾਂ ਦੀ ਫੀਸ ਹੈਗੀ ਐ ਨੋ ਸੋ ਰਪੈ ਫੀਸ ਲੱਗਦੀ ਐ, ਓਦੇ ਚ ਸੋ ਰਪੈ ਗੌਰਰਮੈਂਟ ਡਿਸਕਾਊਂਟ ਦਿੰਦੀ ਐ। ਜਿਵੇਂ ਕੋਈ, ਜਿਵੇਂ ਕੋਈ ਬਿਜ਼ੁਰਗ ਹੈਗੇ ਨੇ ਸੋ, ਸੱਠ ਸਾਲ ਤੋਂ ਉੱਪਰ ਉਮਰ ਓਨਾਂ ਦੀ ਤੇ ਉਹਨਾਂ ਦੇ ਵੀ ਆਪਣਾ ਜਿਹੜੇ ਹੈਗੇ ਆ ਸੌ ਰੁਪਏ ਘੱਟ ਲੱਗਦੇ ਨੇ ਉਹਨਾਂ ਦੇ
ਅੱਛਾ ਜੀ।
ਹਾਂਜੀ ਹਾਂਜੀ।
ਤੇ ਤੁਸੀਂ ਵੀ ਫਿਰ ਚਾਰਜ ਕਰੋਗੇ ਕੁਛ
ਨਹੀਂ ਚਾਰਜ ਕੁਛ ਨਹੀਂ ਕਰਾਂਗੇ। ਤੁਸੀਂ ਸਾਡੀ ਭੈਣ ਹੈਗੇ ਹੋ ਆਪਾਂ ਕਿਉਂ ਚਾਰਜ ਕਰੀਏ ਜੋ ਤੁਸੀਂ ਆਪਣੀ ਸ਼ਰਧਾ ਦੇਣਾ ਚਾਹੋਗੇ ਆਪਾਂ ਲੈ ਲਾਂਗੇ।
ਚਲੋ। ਇਹ ਤੇ ਕੋਈ ਗੱਲ ਨੀ ਦੇਖੋ ਤੁਸੀਂ ਆਪਣਾ ਕੰਮ ਦੇ ਤੇ ਪੈਸੇ ਲਿਓ ਨਾ। ਠੀਕ ਹੈ ਤੇ ਚ ਜੋ ਵੀ ਤੁਹਾਡਾ ਬਣ ਦਾ ਹੋਏਗਾ ਤੇ ਤੁਸੀਂ ਆਪਣਾ ਲੈ ਲੈਣਾ ਤੇ ਮੈਨੂੰ ਬਸ ਇਹੀ ਡਰ ਹੈਗਾ ਸੀ ਮੈਨੂੰ ਨਾ ਪਤਾ ਕੀ ਕਿਸੇ ਨੇ ਸਾਡੇ ਘਰ ਦੇ ਨੇੜੇ ਹੈਗੇ ਨੇ ਇੱਕ ਤੇ ਇੱਕ ਕੈਫੇ ਹੈਗਾ ਤੇ ਮੈਂ ਉਹਨਾਂ ਤੋਂ ਪੁੱਛਿਆ ਸੀ।
ਕੈਫੇ ਨਹੀਂ ਹੁੰਦਾ ਅਟਲ ਸੇ ਅਟਲ ਸੇਵਾ ਕੇਂਦਰ ਬਣੇ ਹੋਏ ਨੇ ਸੀ ਐੱਸਸੀ ਸੀ ਸੈਂਟਰ ਕ ਸੀ ਐੱਸ ਸੀ ਸੈਂਟਰ ਉੱਥੇ ਹੀ ਅਪਲਾਈ ਕਰ ਸਕਦੇ ਹੋ ਕੋਈ ਕੈਫੇ ਵਗੈਰਾ। ਕੰਮ ਰਿਹਾ ਨੀ ਹੁਣ ਅਟਲ ਸੇਵਾ ਕੇਂਦਰ ਹੈਗੇ। ਜਿੱਥੇ ਤੁਸੀਂ ਸਾਰੀ ਜਿੰਨੀ ਸੁਵਿਧਾ ਗਵੌਰਮੈਂਟ ਦੇ ਰਹੀ ਹੈ ਤੁਹਾਨੂੰ ਸਰਕਾਰ ਦੇ ਰਹੀ ਹੈ। ਉਹਦਾ ਤੁਸੀਂ ਉੱਥੇ ਫਾਇਦਾ ਚੁੱਕ ਸਕਦੇ ਹੋ। ਜਿਵੇਂ ਆਪਣਾ ਸਾਡੇ ਇੱਥੇ ਹਰਿਆਣੇ ਚ ਫੈਮਿਲੀ ਐਡ ਚੱਲਦੀ ਹੈ ਮ ਖਿਆ ਨਾਲ ਪੰਜਾਬ ਇੰਨੀ ਚੱਲਦੀ
ਹਾਂਜੀ ਉੱਥੇ ਮੇਰੇ ਨਾਲ ਉਹਨੂੰ ਲੱਗਦਾ ਉੱਥੇ ਸੁਵਿਧਾ ਕੇਂਦਰ ਹੁੰਦੇ ਹੈਗੇ ਨੇ ਸੁਵਿਧਾ ਕੇਂਦਰ
ਸੁਵਿਧਾ ਕੇਂਦਰ ਨੂੰ ਹੀ, ਅਟਲ ਸੇਵਾ ਕੇਂਦਰ, ਸਾਡੇ ਹਰਿਆਣੇ ਚ ਅਟਲ ਸੇਵਾ ਕੇਂਦਰ ਕਹਿੰਦੇ ਨੇ, ਇਹਨੂੰ। ਜੀ ਦੇਖੋ, ਪਹਿਲੇ ਨਾਂ ਸੀ ਕੋਮਨ ਸਰਵਿਸ ਸੈਂਟਰ, ਨਾਂ ਸੀ, ਸੀ -ਐਸ -ਸੀ।
ਹਾਂਜੀ -ਹਾਂਜੀ, ਹਾਂਜੀ।
ਠੀਕ ਹੈ ਜੀ, ਉਹ ਫਿਰ ਸੈਂਟਰ ਸੀ, ਉੱਥੇ ਮੇਰੇ ਕੋਲ ਹੈਗਾ, ਸੈਂਟਰ ਹੋਗਾ ਪਰ ਮੈਂ ਯੂਜ ਨਹੀਂ ਕਰਦਾ, ਮੈਂ ਸ਼ੋਪ ਖੋਲੀ ਸੀ ਕਿ ਆਪਣਾ ਆਪਾਂ ਪਹਿਲੇ ਕੋਰਟ ਜਾਂਦੇ ਸੀ, ਕੋਰਟ ਕੰਮ ਕਰਦੇ ਸੀ ਨਾ, ਤੇ ਆਪਾਂ ਸ਼ਾਮ ਨੂੰ ਦੋ ਤੋਂ ਤਿੰਨ ਘੰਟੇ ਆਪਣਾ ਮੈਂ ਸੋਚਿਆ ਸੀ ਚਲੋ ਕੋਈ ਨ ਦੁਕਾਨ ਖੋਲ ਲੈਂਦੇ ਆ ਇੱਕ ਰੈਂਟ ਤੇ ਲੈ ਕੇ ਦੁਕਾਨ ਓਪਨ ਕਰ ਲਾਂਗੇ ਕੋਈ ਬਜ਼ੁਰਗ ਆਪਣਾ ਪੈਨਸ਼ਨ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਨੂੰ ਆਪਣਾ ਰਿਹਾਇਸ਼ੀ ਪ੍ਰਮਾਣ ਪੱਤਰ ਬਣਾਉਣਾ ਹੋਵੇ ਜਾਂ ਆਪਣਾ ਬਰਥ ਸਰਟੀ ਬਣਾਣਾ ਹੋਵੇ ਤੇ ਉਰੇ ਅਸੀਂ ਆਪਾਂ ਫ੍ਰਰੀ ਔਫ ਕੋਸਟ ਜੋ ਸਰਕਾਰ ਦਿੰਦੀ ਸੀ। ਪੈਸੇ ਠੀਕ ਐ ਜੀ ਪਾਪਾ ਸੋਚਿਆ ਸੀ ਕੀ ਮੈਂ ਚਲੋ ਆਰਾਮ ਨਾਲ ਲੋਕਾਂ ਦੀ ਸੇਵਾ ਕਰਾਂਗੇ ਪਰ ਦੁਕਾਨ ਚੱਲੀ ਨੀ ਦੋ ਤਿੰਨ ਘੰਟੇ ਆਪਾਂ ਸ਼ਾਮ ਨੂੰ ਬੇਂਦੇ ਸੀ ਨਾਲ ਮੇਰੇ ਪਿਤਾ ਜੀ ਬੇਂਦੇ ਸੀ ਠੀਕ ਐ ਜੀ। ਤੇ ਓਨਾਂ ਨਾਲ ਬਹਿ ਕੇ ਆਪਾਂ ਕਦੇ ਕੋਈ ਕਲਾਇੰਟ ਆਏ ਜਾਂ ਕੋਈ ਕਸਟਮਰ ਆਂਦਾ ਈ ਨੀ ਸੀ ਕੋਈ ਆਂਦਾ ਸੀ ਤੇ ਫੋਟੇ ਸਟੇਟ ਵਾਸਤੇ ਆਂਦਾ ਹੁੰਦਾ ਸੀ।
ਹੂੰ ਪਤਾ ਕੀ ਹੈਗੈ ਨਈ ਵੀਰ ਜੀ ਪਤਾ ਕੀ ਆਂਦੇ ਦੁਕਾਨ ਤੇ ਦੇਖੋ ਐ ਹੈਗਾ ਟਾਈਮ ਦੇਣਾ ਪੈਂਦਾ ਹੈਗੈ ਦੁਕਾਨ ਤੇ ਤੁਸੀਂ ਕਹਿ ਲਓ, ਆਪਾਂ ਦੋ
ਨਹੀਂ -ਨਹੀਂ, ਏਦਾਂ-ਏਦਾਂ, ਏਦਾਂ ਨੀ ਹੁੰਦਾ ਆਪਣਾ ਜਿਵੇਂ ਫਾਦਰ ਸਾਬ ਫਰੀ ਸੀ, ਤੇ ਓਨਾਂ ਨੂੰ ਉੱਥੇ ਸ਼ੋਪ ਤੇ ਬਿਠਾ ਤਾ ਸੀ ਆਪਾਂ। ਠੀਕ ਐ ਜੀ, ਕਿ ਤੁਸੀਂ ਉੱਥੇ ਬੈਠੋ ਸ਼ੋਪ ਤੇ ਬੈਠੋ, ਠੀਕ ਐ ਜੀ ਸ਼ੋਪ ਤੇ ਬੈਠ ਬਠਾਇਆ ਉਨਾਂ ਨੂੰ, ਤੇ ਸ਼ਾਮ ਨੂੰ ਮੈਂ ਆ ਕੇ ਆਪਣਾ ਜੋ ਕੰਮ ਪੈਂਡਿੰਗ ਹੁੰਦੇ ਸੀ ਕੋਰਟ ਤੇ ਉਹੀ ਕਰ ਲੈਂਦਾ ਸੀ, ਜੇ ਕਸਟਮਰ ਨੀ ਆਇਆ ਹੁੰਦਾ ਜੇ ਕਸਟਮਰ ਆਉਂਦਾ ਸੀ, ਤੇ ਉਹਨਾਂ ਨੂੰ ਦੱਸ ਦਿੰਦਾ ਸੀ, ਕਿ ਇਹ ਚੀਜ਼ ਤੁਸੀਂ ਲੈ ਕੇ ਆਉਣੀ ਹੈ। ਸਾਡੇ ਇੱਥੇ ਸਰਕਾਰ ਨੇ ਪੈਨਸ਼ਨ ਦਾ ਵੀ ਸਿਸਟਮ ਰੱਖਿਆ ਸੀ, ਵੀ ਤੁਸੀਂ ਅੰਗੂਠਾ ਲਗਾਓ ਆਪਣੇ ਫਿੰਗਰ ਪ੍ਰਿੰਟ ਦੇ ਤੇ ਤੁਸੀਂ ਆਪਣਾ ਪੈਸੇ, ਸਾਡੇ ਕੋਲੋ ਲੈ ਲਓ। ਠੀਕ ਹੈ, ਆਪਾਂ ਉਹਨਾਂ ਦੇ ਜਿਹੜੇ ਅਕਾਊਂਟ ਦੇ ਪੈਸੇ ਜਿਵੇਂ ਪਏ ਹੁੰਦੇ ਸੀ, ਜਿਵੇਂ ਸਰਕਾਰ ਨੇ ਪੈਨਸ਼ਨ ਦਿੱਤੀ ਤੇ ਉਹ ਅਕਾਊਂਟ ਚ ਆ ਗਈ, ਉਹ ਪੈਨਸ਼ਨ ਨੂੰ ਕਲਾਇੰਟ ਕਹਿੰਦਾ ਸੀ, ਆਪਣਾ ਕੋਈ ਬਜ਼ੁਰਗ ਕਹਿੰਦੇ ਕਿ ਸਾਨੂੰ ਪੈਸੇ ਕੈਸ਼ ਚਾਹੀਦੇ ਆ, ਆਪਾਂ ਬੈਂਕ ਚ ਧੱਕੇ ਨੀ ਖਾ ਸਕਦੇ।
ਹਾਂਜੀ-ਹਾਂਜੀ, ਹਾਂਜੀ।
ਤੋ ਓ ਫੇਰ ਆਪਾਂ ਕੀ ਕਰਦੇ ਸੀ, ਕੀ ਉਨਾਂ ਨੂੰ ਫਿੰਗਰਪਿੰਟ ਲੈ ਕੇ, ਉਨਾਂ ਦੇ ਆਧਾਰ ਕਾਰਡ ਨਾਲ ਮੈਚ ਕਰ ਕੇ ਤੇ ਆਪਾਂ ਉਨਾਂ ਨੂੰ ਕੈਸ਼ ਪੇਮੈਂਟ ਦਿੰਦੇ ਸੀ, ਤੇ ਉਨਾਂ ਦੇ ਅਕਾਊਂਟ ਤੋਂ ਪੇਮੈਂਟ ਸਾਡੇ ਅਕਾਊਂਟ ਚ ਆ ਜਾਂਦੀ ਸੀ।
ਅੱਛਾ ਜੀ -ਅੱਛਾ ਜੀ।
ਸਾਡੇ ਕੋਲ ਹੈਗੀ ਸੀ, ਉਹ ਇੱਕ ਆ ਵੀ ਸੁਵਿਧਾ ਹੈਗੀ ਸੀ, ਜਿਵੇਂ ਕਮੇਟੀ ਤੋਂ ਕੋਈ ਕੰਮ ਹੁੰਦਾ ਸੀ। ਓ ਆਪਾਂ ਆਪਣਾ ਕਰ ਦਿੰਦੇ ਸੀ, ਸਾਰਾ ਪ੍ਰੋਸੈਸ ਕਰਦੇ ਸੀ, ਤੇ ਕੋਈ ਕਲੈ ਆਇਆ ਨੀ। ਇਸ ਵਾਸਤੇ ਆਪਾਂ ਛੇ ਮਹੀਨੇ ਵੇਟ ਕੀਤੀ, ਨਈ ਆਇਆ ਤਾਂ ਫਿਰ ਆਪਾਂ ਬੰਦ ਕਰ
ਤੁਸੀਂ, ਆਪਣੀ ਲੋਕੇਸ਼ਨ ਕਿਹੋ ਜਿਹੀ ਚੁਣੀ ਸੀ?
ਲੋਕੇਸ਼ਨ ਆਪਣੇ ਨੇੜੇ ਤੇ ਲੋਕੇਸ਼ਨ ਸੀ, ਘਰ ਦੇ ਕੋਲ ਲੋਕੇਸ਼ਨ ਹੈਗੀ ਸੀ।
ਤੁਸੀਂ ਇਹੋ ਜਿਹੀ ਜਗ੍ਹਾ ਤੇ, ਤੇ ਸ਼ੋਪ ਤੇ ਨੀ ਖੋਲੀ ਹੈਗੀ ਸੀ, ਜਿੱਥੇ ਪਤਾ ਹੀ ਨਾ ਲੱਗਦਾ ਹੋਵੇ ਕਿਸੀ ਉਹਨੂੰ ਏ ਤਾਂ, ਤੁਹਾਨੂੰ ਸ਼ੋਪ ਖੋਲਣੀ ਚਾਹੀਦੀ ਸੀ ਯਾਂ ਤੇ ਕਚਹਿਰੀਆਂ ਦੇ ਬਾਹਰ, ਜਾਂ ਕਮੇਟੀ ਘਰ ਦੇ ਬਾਹਰ, ਤੁਹਾਨੂੰ ਇਹੋ ਜਿਹੀ ਜੀ ਥਾਂ ਤੇ ਬਹਿਣਾ ਚਾਹੀਦਾ ਸੀ।
ਨੀ-ਨੀ, ਐਸਾ ਕੋਈ ਨੀ ਸੀ, ਆਪਣੇ ਮੁਹੱਲੇ ਦੇ ਜੇ ਬੰਦੇ ਹੈਗੇ ਨੇ ਆਸ-ਪਾਸ ਪੜੋਸ ਹੈਗੇ ਸੀ। ਠੀਕ ਐ ਜੀ, ਕਿਉਂਕਿ ਸਾਡਾ ਜਿਹੜਾ ਮੁਹੱਲਾ ਹੀ ਕਾਫ਼ੀ ਵੱਡਾ ਹੈਗਾ, ਠੀਕ ਐ ਦਿੱਕਤਾਂ ਦਾ ਸਾਮਣਾ ਕਰਨਾ ਪਿਆ, ਕਿਸੀੇ ਚੀਜ਼ ਦੀ ਕੋਈ ਦਿੱਕਤ ਹੁੰਦੀ ਤੀ ਮੈਂ ਬੈਠਾ ਸੀ। ਬਈ ਚਲੋ ਆਪਾਂ ਸੇਵਾ ਕਰ ਲਈਏ, ਪਰ ਨੀ ਹੋਇਆ, ਫੇਰ ਮੈਂ ਆਪਣਾ, ਆਫਿਸ ਖੋਲਿਆ ਸੀ।
ਕੀ ਹੋ ਗਿਆ, ਇੱਕ ਦੁਕਾਨ ਪਤਾ ਕੀ ਹੁੰਦੀ ਐ, ਹੁਣ ਜਿਵੇਂ ਆਪਾਂ ਦੇਖਨੇ ਆ, ਜਿਵੇਂ ਸਕੂਲ ਕਾਲਜ ਹੁੰਦੇ ਨੇ ਸਕੂਲ ਕਾਲਜ ਦੇ ਬਾਹਰ, ਤੁਸੀਂ ਕਹਿ ਲਉ ਕਾਪੀਆਂ-ਕਿਤਾਬਾਂ ਸਟੇਸ਼ਨਰੀ ਦੀ ਦੁਕਾਨ ਹੁੰਦੀ, ਬੜੀ ਚਲਦੀ ਏ। ਇਵੇਂ ਈ, ਅਗਰ ਕੋਈ ਐ ਸਾਨੂੰ ਐ ਵਾਲੇ ਕੰਮ ਹੈਗੇ ਨੇ ਨਾ, ਐ ਅਗਰ ਤੁਸੀਂ ਕਿਹ ਲਉ ਅ ਬਈ ਐ ਕੋਰਟ ਦੇ ਬਾਹਰ ਹੋਣ ਜਾਂ ਕਮੇ ਟੀ ਘਰ ਦੇ, ਬਾਹਰ ਹੋਣ ਤੇ ਇਹ ਦੁਕਾਨਾਂ ਕਾਫ਼ੀ ਚੱਲ ਜਾਂਦੀਆਂ ਨੇ।
ਨਈ-ਨਈ ਕੋਰਟ ਤੇ ਆਪਾਂ ਈ ਐ ਨਾ ਕੋ ਕੋਰਟ ਤੇ ਆਪਾਂ ਬੈਨੇ ਈ ਆ ਨਾ ਕੋਰਟ ਤੇ। ਹੋਰ ਤੇ ਆਪਾਂ ਸ਼ਾਮ ਨੂੰ ਡਿਊਟੀ ਦੇ ਈ ਰੇ ਆ ਸਵੇਰੇ ਤੋਂ ਲੈ ਕੇ ਸ਼ਾਮ ਦਾ ਡਿਊਟੀ ਦੇ ਰੇ ਆਂ। ਠੀਕ ਐ ਜੀ ਕਮੇਟੀ ਘਰ ਦਾ ਜਾ ਕੰਮ ਸੀ ਓ ਆਪਾਂ ਈ ਕਰਨਾ ਸੀ ਨਾ ਓ ਤੇ ਕਮੇਟੀ ਘਰ ਬੰਦੇ ਦੀ ਨੀ ਕਰਦੇ ਨਾ ਕੰਮ ਤੇ ਬਾਹਰੋਂ ਫਾਈਲਾਂ ਤਿਆਰ ਹੋਏਗੀ ਸਾਰੀਆਂ, ਤੇ ਉਹ ਕੰਮ ਆਪਾਂ ਸਟਾਰਟ ਕੀਤਾ ਤੀ।
ਤੇ ਕਮੇਟੀ ਘਰ ਦੇ, ਬਾਹਰ ਕੋਈ ਦੁਕਾਨ ਦੇਖਣੀ ਸੀ, ਕਮੇਟੀ ਘਰ ਦੇ ਅਗਰ ਬਾਹਰ ਕੋਈ ਸਾਈਡ ਵਾਲੀ, ਦੁਕਾਨ ਹੁੰਦੀ।
ਉੱਥੇ-ਉੱਥੇ ਪਹਿਲੇ ਕਿਉਂਕਿ, ਅਟਲ ਸੇਵਾ ਕੇਂਦਰ ਮਿਲਦਾ ਐ ਨਾ ਉਸ ਚ ਲੋਕੇਸ਼ਨ ਕਰਦੇ ਨੇ, ਉੱਥੇ ਨਾ ਗੌਰਮੈਂਟ ਤਾਂ ਈ ਅਪਲਾਈ ਕਰਦੀ ਐ ਉਸ ਲੋਕੇਸ਼ਨ ਤੇ ਕੋਈ ਹੋ ਹੈ ਨੀ। ਅਟਲ ਸੇਵਾ ਕੇਂਦਰ, ਉਹ ਤਾਂ ਆਪਾਂ ਅਪਲਾਈ ਕਰਾਂਗੇ, ਤਾਂ ਸਾਨੂੰ ਉੱਥੇ ਮਿਲੇਗਾ। ਕਿਉਂਕਿ, ਆਲਰੇਡੀ ਉੱਥੇ ਹੋਏਗਾ, ਜਿਵੇਂ ਕਮੇਟੀ ਘਰ ਤੁਸੀਂ ਕਹਿ ਰਹੇ ਓ।
ਹਾਂਜੀ-ਹਾਂਜੀ, ਮੈਂ ਸਮਝ ਗੀ ਤੁਹਾਡੀ ਗੱਲ। ਵੀ ਅਗਰ, ਤੁਹਾਡੀ ਅਗਰ ਬ੍ਰਾਂਚ ਸਰਕਾਰ ਤੁਹਾਨੂੰ, ਕੋਈ ਓ ਮਤਲਬ, ਕਿਸੇ ਚੀਜ਼ ਦਾ ਅਗਰ ਲਾਇਸੈਂਸ ਦਿੱ ਤਾ ਹੈਗਾ ਤੇ, ਤੁਸੀਂ ਓ ਅਟਲ ਸੇਵਾ ਕੇਂਦਰ ਨਾਲ-ਨਾਲ ਨੀ ਖੋਲ ਸਕਦੇ। ਤੇ ਕੁਛ ਗੈਪ ਹੋਣਾ ਚਾਹੀਦਾ, ਇੱਕ ਸੇਵਾ ਕੇਂਦਰ ਦਾ ਦੂਜੇ ਸੇਵਾ
ਹਾਂਜੀ ਹਾਂਜੀ ਉਹ ਲੋਕੇਸ਼ਨ ਦੱਸਦੀ ਹੈ ਉਸ ਕਿਸੇ ਨੇ ਹਿਸਾਬ ਨਾਲ ਨਹੀਂ ਕਰਨਾ ਪਿਲਦਾ ਉਹ ਦਾ ਇਗਜ਼ਾਮੁੰਦਾ ਕਾਫੀ ਇਗਜ਼ਾਮ ਹੁੰਦੇ ਨੇ ਆਪਣੇ ਕੋਲ ਜਿਵੇਂ ਰੇਲਵੇ ਟਿਕਟ ਵਗੈਰਾ ਦਾ ਸੀ ਉਹ ਵੀ ਆਪਣਾ ਲਾਇਸੈਂਸ ਸੀ ਆਪਣੇ ਕੋਲ ਉਸ ਤੋਂ ਇਲਾਵਾ ਜਿਹੜੇ ਆਪਣਾ ਮੈਂ ਇਗਜ਼ਾਮ ਦਿੱਤਾ ਸੀ ਇੰਸ਼ੋਰੈਂਸ ਕੰਪਨੀ ਦਾ ਇੰਸ਼ੋਰੈਂਸ ਦਾ ਵੀ ਇਗਜ਼ਾਮ ਦਿੱਤਾ ਸੀ ਆਪਾਂ ਜਿਵੇਂ ਗੱਡੀਆਂ ਦਾ ਇੰਸ਼ੋਰੈਂਸ ਹੁੰਦਾ ਹੈ ਉਹਦਾ ਵੀ ਇਗਜ਼ਾਮ ਦਿੱਤਾ ਸੀ ਉਸਦੇ ਇਲਾਵਾ ਜੇ ਸੇਵਿੰਗ ਪਲੈਨ ਹੁੰਦੇ ਨੇ ਠੀਕ ਹੈ ਜੀ ਉਹਦਾ ਵੀ ਆਪਣੇ ਇਗਜ਼ਾਮ ਦੇ ਰੱਖਿਆ ਉਹ ਸਾਰੇ ਲਾਇਸੈਂਸ ਆਪਣੇ ਕੋਲ ਹੈਗੇ ਨੇ ਠੀਕ ਹੈ ਜੀ ਜਿਵੇਂ ਆਪਣਾ ਆਈ ਸੀ ਸੀ ਐ ਆਈ ਸੀ ਹੁੰਦੀ ਹੈ ਉਦਾਂ ਹੀ ਆਪਣੇ ਕੋਲ ਆਈ ਪਟੈਂਸ਼ੀਅਲ ਦਾ ਆਪਣਾ ਲਾਇਸੈਂਸ ਸੀ ਆਪਣੇ ਕੋਲ ਠੀਕ ਹੈ ਜੀ ਉਸ ਤੋਂ ਇਲਾਵਾ ਹੈਲਥ ਜਿਵੇਂ ਹੁੰਦਾ ਹੈ ਸਟਾਰ ਹੈਲਥ ਇੰਸ਼ੋਰੈਂਸ ਉਹ ਵੀ ਆਪਣੇ ਕੋਲ ਆਪਾਂ ਉਸਦੇ ਜੰਟ ਹੈਗੇ ਸੀ ਠੀਕ ਹੈ ਜੀ ਆ ਸੀਸੀ ਪੋਟੈਂਸ਼ੀਅਲ ਮੈਂ ਹਟਾ ਕੇ ਫਿਰ ਕਿਉਂਕਿ ਮੈਨੂੰ ਤੁ ਲੱਗਿਆ ਕਿ ਕੋਈ ਬੈਨੀਫਿਟ ਨਹੀਂ ਸੀ ਉਸ ਵਿੱਚ ਠੀਕ ਹੈ ਤੇ ਫੇਿਰ ਮੈਂ ਆਪਣਾ ਐਸ ਬੀ ਆਈ ਫਿਰ ਇਗਜ਼ਾਮ ਦੁਬਾਰਾ ਦੇ ਕੇ ਐਸ ਬੀ ਈ ਚ ਕਰਾ ਲਿਆ ਸੀ ਕਨਵਰਟ
ਹਾਂ ਚਲੋ ਬਹੁਤ ਅੱਛਾ ਲੱਗਿਆ ਮੈਨੂੰ ਤੇ ਤੁਹਾਡੇ ਨਾਲ ਤੁਹਾਨੂੰ ਇੰਨੀ ਨੌਲੇਜ ਹੈਗੀ ਸਾਰੀ ਚੀਜ਼ਾਂ ਦੀ ਮੈਨ ਤੇ ਪਤਾ ਹੀ ਨਹੀਂੀ ਹੈਗਾ ਅਸੀਂ ਇਹ ਤੇ ਮੈਂ ਅੱਜ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਿਆ ਹੈਗਾ ਵੀ ਤੁਸੀਂ ਕਿੰਨੀ ਤੁਹਾਨੂੰ ਨੌਲੇਜ ਹੈਗੀ ਸੀ ਤੇ ਤੁਸੀਂ ਕਿੰਨੇ ਗਿਆਨੀ ਹੈਗੀ ਹੋ ਸਰਵਗੁਣ ਸੰ ਪ ਹੈਗੇ ਉਹ ਤੇ ਕੋਈ ਨੀ ਮੈਂ ਆਈ ਤੁਹਾਡੇ ਘਰ ਆਵਾਂਗੀ ਮੈਂ ਚੱਕਰ ਲਾਵਾਂਗੀ ਮੈਂ ਬਹਿ ਕੇ ਨਾ ਕੁਛ ਭਰਜਾਈ ਦੇ ਆਦ ਚਾਹ ਵੀ ਪੀਵਾਂਗੀ ਤੇ ਫੇਰ ਤੁਹਾਡੇ ਨਾਲ ਸਾਰੀ ਡਿਸਕਸ਼ਨ ਨਾ ਪੂਰੀ ਡਿਟੇਲ ਨਾਲ ਕਰਾਂਗੇ ਇੱਕ ਇੱਕ ਚੀਜ਼ ਦੀ ਤੇ ਮੈਂ ਕੁਛ ਪੈਸੇ ਵੀ ਇਨਵੈਸਟ ਕਰਨੇ ਨੇ ਮੈਂ ਤੁਹਾਡੇ ਕੋਲੋਂ ਉਹ ਵੀ ਸਲਾਹ ਲਵਾਂਗੀ
ਮਚਅਲੰਡ ਜਿਹੜੇ ਹੈਗੇ ਉਹਦੇ ਵੀ ਆਪਣਾ ਹੈਗੇ ਆ ਏਜੰਟ ਹੈਗੀਆਂ ਤੇ ਮਿਊਚੁਅਲ ਫੰਡ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ